ਹੈਲੋ
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਕਰਦੇ ਪਏ ਓ
ਜੀ ਤੁਹਾਨੂੰ ਯਾਦ ਹੀ ਕਰ ਰਹੇ ਸੀ।
ਤਾਹੀ, ਮੈਂ ਫੋਨ ਕਰ ਲਿਆ ਦੇਖੋ।
ਹਾਂਜੀ, ਹਾਂਜੀ ਹੋਰ ਤੁਸੀਂ ਦੱਸ ਕੀ ਕਰ ਰਹੇ?
ਹਾਂਜੀ, ਹਾਂਜੀ ਠੀਕ ਆ ਤੁਸੀਂ ਦੱਸੋ ਕਿਵੇਂ ਹੋ?
ਮੈਂ ਤਾਂ ਜੀ ਵਧੀਆ। ਤੁਸੀਂ ਦੱਸੋ?
ਬਸ ਮੈਂ ਵੀ ਠੀਕ ਹਾਂ। ਡਿਸਟਰਬਨ
ਨਹੀਂ, ਨਹੀਂ ਤੁਸੀਂ ਦੱਸੋ? ਹੋਰ ਕੀ ਚੱਲ ਰਿਹਾ, ਅੱਜ ਕੱਲ?
ਤੂੰ ਇਦੇ ਕੋਲ ਸਵਾ ਲੈ, ਬਸ ਮੈਂ ਕਿਹਾ ਤੁਸੀਂ ਮੈਨੂੰ ਪੁੱਛਿਆ ਨੀ, ਮੈਂ ਇਡੀ ਬਿਮਾਰ ਹੋ ਗਈ ਸੀ ਪਿੱਛੇ
ਮੈਨੂੰ ਖੁੱਦ ਨੂੰ ਨੀ ਪਤਾ
ਹਾਂ ਮੈਂ ਤਾਨੂੰ ਕਿਹਾ ਏ ਨਾ ਭਾਰ ਨਹੀਂ ਮੈਂ ਪਿੱਛੇ ਬੜਾ ਬਿਮਾਰ ਰਹੀ ਆ। ਤੁਸੀਂ ਮੈਨੂੰ ਉਦਾ ਫੋਨ ਹੀ ਕਰ ਲੈਂਦਾ।
ਨਹੀਂ ਮੈਨੂੰ ਪਤਾ ਹੀ ਨਹੀਂ ਸੀਗਾ। ਮੈਨੂੰ ਪਤਾ ਹੁੰਦਾ ਮੈਂ ਜਰੂਰ ਕਰਦੀ
ਅੱਛਾ ਅੱਛਾ ਚਲੋ ਬਸ ਪੱਛੇ ਮੈਂ ਨਖਲੀ ਸੀਗੇ ਹਾਂਜੀ
ਬਸ ਪਿੱਛੇ ਮੌਸਮ ਐਸਾ ਸੀਗਾ ਮੈਂ ਖੁਦ ਬਿਮਾਰ ਸੀਗੀ ਸਾਰੇ ਬਿਮਾਰ ਸੀਗੇ ਹਾਂਜੀ
ਅੱਛਾ ਹਸਪਤਾਲ
ਹਾਂ ਕੀ ਹੋ ਗਿਆ ਸੀ
ਬਸ ਅਸੀਂ ਤਾਂ ਪਾਈਆਂਾਂ ਕੋਲੈਸਟਰ੍ਰੋਲ ਲੈਵਲ ਇੰਨਾ ਵੱਧ ਗਿਆ ਗਿਆ ਸੀ ਸ਼ੂਗਰ ਇੱਕ ਦਮ ਹਾਈ ਬੀਪੀ ਲੋਅਰ ਰਹਿਣ ਲੱਗ ਗਿਆ ਬਸ ਇੱਕੋ ਦਮ ਫੈਟ ਇੰਨੀ ਵੱਧ ਗਈ ਪੰਦਰਾਂ ਕਿੱਲੋ ਵੱਧ ਦਾ ਇੱਕੋ ਦਮ
ਅੱਛਾ ਅੱਛਾ
ਬਸ ਫਿਰ ਇੰਨੀ ਦਿੱਕਤਾਂ ਹੋਗੀਆਂ ਤੁਹਾਨੂੰ ਪਤਾ ਇੱਕੋ ਦਾ ਮਗਰ ਪੰਦਰਾਂ ਕਿੱਲੋ ਬਾਅਦ ਜੇ ਮਹੀਨੇ ਅ ਕੀ ਹਾਲ ਹੁੰਦਾ ਹੈਗਾ ਬੰਦੇ ਦਾ ਸਾਹ ਚੜ੍ਹਨ ਲੱਗ ਗਿਆ ਆਦਤ ਸੁਣੀ
ਬਿਲਕੁਲ ਬਿਲਕੁਲ ਹੁਣ ਠੀਕ ਆ
ਫਿਰ ਬਸ ਦੋ ਹਾਂ ਹੁਣ ਮੈਂ ਸੈਰ ਸ਼ੁਰੂ ਕੀਤੀ ਡਾਇਟ ਵਗੈਰਾ ਰੱਖਣੀ ਆਪਣਾ ਪੂਰਾ ਮੇਨਟੇਨ ਰੱਖਣੀ ਖੁਦ ਨੂੰੁਣ ਮੈਂ ਦਸ ਕਿੱਲੋ ਲੂਜ ਵੀ ਕਰੱ ਲਿਆ ਆਪਣਾ
ਅੱਛਾ ਅੱਛਾ
ਹਾਂਜੀ ਬਸ ਬਸ ਮੈਂ ਜਿਮ ਜਆਇਨ ਕਰ ਲਈ ਸੀ ਪਹਿ ਥੋੜੇ ਟਾਈਮ ਬਾਅਦ ਦਵਾਈਆਂ ਚੱਲਦੀ ਪ ਥੋੜਾ ਮਤਲਬ ਸਰੀਰ ਠੀਕ ਲੱਗਿਆ ਫਿਰ ਮੈਂ ਨਾਲ ਲੈ ਮੈਂ ਜਿਮ ਜੁਆਇਨ ਕਰ ਲਈ ਮੈਂ ਕਿਹਾ ਚਲੋ ਥੋੜਾ ਥੋੜਾ ਜਿੰਮ ਜੁਆਇਨ ਕਰੀਏ ਵੀ ਦੇਖੋ ਘਰ ਤਾਂ ਦੇਖੋ ਹੋਣ ਨੀ ਪ ਇੰਨੀ ਚਲਦੀ
ਜੀ ਮੈਂ ਵੇਖੋ ਹੈ ਵ ਕਿ ਹਾਂ ਟਾਈਮ ਦੇਣੇ ਘਰ ਐਵੇ ਕਦੇ ਦਿਲ ਕੀਤਾ ਗਡ ਲਿਆ ਕਦੇ ਨਹੀਂ ਜੀ ਮੈਂ ਚਲੋ ਹੁਣ ਦਿੱਤੀ ਹੈ ਤੁਸੀਂ ਆਪਣੀ ਮੈਂਬਰਸ਼ਿਪ 'ਤੇ ਤੁਸੀਂ ਜਾਓਗੇ ਨਾ
ਹਾਂਜੀ ਹਾਂਜੀ ਸਹੀ ਗੱਲ ਆ
ਨਾਲੇ ਥੋੜਾ ਜਿਹੇ ਹੋਰਾਂ ਨੂੰ ਵੇਖ ਕੇ ਥੋੜਾ ਮੋਟੀਵੇਸ਼ਨ ਆ ਜਾਂਦਾ ਜਦੋਂ ਉੱਥੇ ਵੇਖਣੀ ਐਡੇ ਸਾਰੀ ਜਨਾਨੀਆਂ ਕਰਦੀਆਂ ਹੁੰਦੀਆਂ
ਹਾਂਜੀ ਹਾਂਜੀ
ਫਿਰ ਉਹਨਾਂ ਦਾ ਮਤਲਬ ਬੋਡੀ ਸਟਕਚਰ ਵੀ ਇੱਕ ਮੋਟੀਵੇੇਸ਼ਨ ਆਉਂਦੀ ਕਿ ਨਹੀਂ ਯਾਰ ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਆਪਣੇ ਸਰੀਰ ਦਾ
ਬਿਲਕੁਲ ਸਹੀ ਗੱਲ ਆ
ਹੋਰ ਬਸ ਫਿਰ ਨਾਲ ਮੈਂ ਸੈਰ ਵੀ ਸ਼ੁਰੂ ਕੀਤੀ ਤੇ ਤੁਸੀਂ
ਅੱਛਾ ਅੱਛਾ
ਸਵੇਰੇ ਅੱਧਾ ਘੰਟਾ ਰੋਜ ਸੈਰ ਕਰਨੀ ਗਰਮ ਪਾਣੀ ਪੀਣਾ ਮਿੱਠਾ ਬਿਲਕੁਲ ਮੈਂ ਬੰਦ ਕਰ
ਅੱਛਾ, ਤੇ ਹੋਰ?
ਹਾਂਜੀ, ਬਸ ਤੜਕਾ ਲਾਉਣ ਦੀ ਪਈ ਦਾਲ ਨੂੰ।
ਅੱਛਾ, ਅੱਛਾ।
ਤੁਸੀਂ, ਤੁਸੀਂ ਠੀਕ ਰਹਿੰਦੇ ਹੋ?
ਬਸ, ਸਾਡਾ ਵੀ ਐਵੇਂ ਹੈ। ਅਜ ਬਿਮਾਰੀ ਰਹੀ ਦਾ ਹਲੇ ਥੋੜਾ ਬਹੁਤ
ਸਾਡਾ ਐਵੇਂ ਹੀ ਹੁੰਦਾ, ਜਨਾਨੀਆਂ ਹਨਾ।
ਹਮ, ਮੈਂ ਖੁਦ ਹਲੇ ਬਿਮਾਰ ਸੀ। ਪਿੱਛੇ ਮੈਂ ਕਿਹਾ, ਘਰ ਹੀ ਸਾਰੇ ਬਿਮਾਰ ਸੀਗੇ। ਨਾ, ਕਿਥੇ ਆ-ਜਾ ਹੋਇਆ ਨਾ
ਮੈਂ ਵੀ ਵੇਖੋ, ਤਿੰਨ ਮਹੀਨੇ ਨਿਕਲੀ ਥੋੜ੍ਹੀ ਆਂ ਆ ਬਾਹਰ ਪੂਰੀ ਟ੍ਰਰੀਟਮੈਂਟ ਚੱਲਿਆ। ਮੇਰਾ ਪੂਰਾ ਤਿੰਨ ਮਹੀਨੇ ਐਡਮਿਟ ਰਹੀਆਂ ਮਹੀਨਾ ਭਰ ਹੁਣ ਚਲੋ ਫਰਕ ਹੋਇਆ ਥੋੜ੍ਹਾ।
ਹਾਂ, ਬਸ ਫਿਰ ਦਵਾਈਆਂ ਵਗੈਰਾ ਚੱਲ ਰਹੀਆਂ ਮੇਰੀਆਂ।
ਅੱਛਾ, ਅੱਛਾ।
ਤੇ ਨਾਲ ਕੀ ਕਹਿੰਦੇ ਨੇ ਪ੍ਰੋਪਰ ਟ੍ਰੀਟਮੈਂਟ ਚੱਲ ਰਿਹਾ ਵੇ ਨਾ ਨੇ ਇਥੋਂ ਤੇ ਸਪੈਸ਼ਲਿਸਟ ਹੈ ਵੇ। ਕੁਛ ਮੈਂ ਉਹਦੇ ਕੋਲ ਮਤਲਬ ਉਹ ਵੀ ਲਿੱਤੀ ਦੀ ਹੈ ਨਾ ਜਿਹੜੀ ਟ੍ਰਰੇਨਰ ਹੁੰਦੇ ਨੇ ਨਾ ਜਿਮ ਜਿਮ ਟ੍ਰੇਨਰ ਹੁੰਦੇ ਨੇ। ਉਹਨਾ ਕੋਲੋ ਮੈਂ ਪਰਸਨਲ ਡਾਇਟ ਵੀ ਬਣਵਾਈ। ਦੀ ਆਪਣੀ।
ਅੱਛਾ, ਅੱਛਾ।
ਫਿਰ ਉਹ ਡਾਇਟ ਫੋਲੋ ਕਰਨੀ ਆ, ਉਹਦੇ ਨਾਲ ਬਹੁਤ-
ਹਾਂਜੀ, ਹਾਂਜੀ ਫਿਰ ਤਾਂ ਬਿਲਕੁਲ ਠੀਕ ਹੈ।
ਧਿਆਨ ਆਪ ਹੀ ਰੱਖਣਾ, ਦੇਖੋ।
ਬਸ, ਬਾਕੀ ਏਹੀ ਹੋ ਜਾਂਦਾ ਹੈ।
ਬਿਲਕੁਲ ਸਹੀ ਕਿਹਾ, ਹੁਣ ਦੇਖੋ। ਜਦੋਂ ਬਿਮਾਰ ਹੋਣਾ, ਤਕਲੀਫ਼ ਖੁਦ ਨੂੰ ਹੋਣੀ ਹੈ ਸਾਨੂ।
ਸਹੀ ਗੱਲ ਹੈ।
ਠੀਕ ਹੈ ਨਾ? ਮੈਨੂੰ ਪਤਾ ਨਾ, ਮੈਂ ਤਿੰਨ ਮਹੀਨੇ ਕਿਵੇਂ ਕੱਢਣ ਫਿਰ ਨੌਕਰਾਣੀ ਲਾਈਏ, ਘਰ-ਘਰ ਕੋਈ ਕਰਨ ਵਾਲਾ ਕੰਮ
ਹਮ। ਬਸ। ਸਹੀ ਹੁੰਦਾ ਨਾ, ਫਿਰ ਕੰਮ ਵੀ ਤਾਂ ਨੀ ਹੁੰਦਾ।
ਸੱਸ, ਬੱਚੇ, ਸਭ ਠੀਕ ਨੇ।
ਹਾਂਜੀ, ਸਭ ਠੀਕ ਨੇ, ਬਸ ਛੁੱਟੀਆਂ
ਛੁਟੀਆਂ ਬਸ ਸਾਡੀਆਂ ਹੀ ਨੀ ਹੁੰਦੀਆਂ, ਬਸ।
ਬਸ ਸਾਡੀ ਹੁੰਦੀ ਹੀ ਨੀ
ਹ ਕੀ ਬਣਾਉਂਗੇ ਫੇਰ ਅੱਜ?
ਹਾਂਜੀ
ਕੀ ਬਣਾਉਂਦੇ ਪਾਏ ਉਹ ਅੱਜ?
ਮੈਂ ਤਾਂ ਹਾਲੇ ਦੇ ਸੋਚ ਹੀ ਰਹੀ ਸੀ, ਕਿ ਮੈਂ ਕੀ ਬਣਾਵਾਂ ਤੇ ਤੇ, ਮੈਂ ਕਿਹਾ ਅੱਜ ਅਹ ਘੀਆ ਪਿਆ ਸੀ, ਮੈਂ ਖਾਂ ਘੀਆ ਹੀ ਬਣਾ। ਦਿਨੀ ਆ।
ਹ ਸਾਡੇ ਵੀ ਦਾਲ ਘੀਆ ਬਣਾਇਆ ਸੀ, ਦੁਪਹਿਰੇ ਮੈਂ ਘੀਆ ਬਚਿਆਂ ਤਾਂ ਸੀ, ਵਿੱਚ ਚ ਮੈਂ ਦਾਲ ਪਾ ਕੇ ਕਰਤੀ
ਅੱਛਾ
ਛੋਲੀਆਂ ਦੀ
ਮੈਂ ਤੇ ਖੁਦ ਹਲੇ ਸੋਚ ਰਹੀ ਸੀ, ਵੀ ਕੀ ਬਨਾ ਵਾਂ ਤੇ ਮੈਂ ਘੀਆ ਦੇ ਵਿੱਚ ਨਿਊਟਰੀ ਪਾ ਦਾਗੀ ਵਾਂਗੀ
ਹਾ, ਅਸੀਂ ਵੀ ਕਈ ਵਾਰੀ ਐਵੇਂ ਹੀ ਬਣਾਉਂਨੇ ਆ, ਬੜੀ ਸਵਾਦ ਬਣਦੀ ਐ।
ਹੂੰ
ਬੱਚੇ ਗਏ ਨੇ ਕਿਥੇ?
ਨਾ ਬਸ ਅਸੀਂ ਖੁਦ ਬਿਮਾਰ ਸੀ। ਅਸੀਂ ਸੋਚ ਹੀ ਰਹੇ ਸੀ ਪਹਿਲੇ ਜਾਣਦਾ, ਉਹਨੇ ਚ ਫੈਰ ਬਿਮਾਰ ਹੀ ਹੋ ਗਏ, ਤੇ ਬਸ ਬਣੇ ਆ ਹੀ ਨੀ ਪਲੈਨ।
ਫੇਰ ਇਧਰ ਆਜੋ, ਚੱਕਰ ਲਾਜੋ‌।
ਬਸ ਆਵਾਂਗੇ ਦੇਖਦਿਆਂ, ਹਲੇ ਛੁੱਟੀ ਹੋਏ ਨਾ ਟਾਈਮ ਮਿਲੇਗਾ ਤੇ ਆਵਾਂਗੇ। ਹੋਰ ਤੁਸੀ, ਯਾਰ
ਮੈਂ ਕਿਹਾ ਤੁਹਾਡੀਆਂ ਨਾਣਾ ਆ ਗਈਆਂ ਛੁੱਟੀਆਂ ਕੱਟਣ?
ਨਾ ਹਲੇ ਤਾਂ ਕੋਈ ਨੀ ਆਇਆ। ਹਲੇ ਤੇ ਆਣਾ ਉਹ ਵੀ ਸਾਰੇ ਲੱਗੇ ਹੋਏ ਨੇ ਆਪਣਾ ਘੁੰਮਣ ਫਿਰਨ, ਮਹੀਨੇ ਦੇ ਐਂਡ ਵਿਚ ਆਣਗੇ, ਤੇ ਹਲੇ ਆ ਉਹ ਵੀ ਗਏ ਹੋਏ ਨੇ ਨਾ ਮਤਲਬ ਬਾਕੀ ਜਣੇ। ਚਾਚੀ ਹੋਰ ਵੀ ਗਏ ਹੋਏ ਨੇ ਨਾਨਕੇ ਆਪਣੇ ਉਹ ਚਾਚੀ ਦਾ ਮੁੰਡਾ ਔਰ ਉਹਨਾਂ ਨੂੰ ਲੈ ਕੇ ਗਏ ਹੋਏ ਨੇ, ਤੇ ਹੁਣ ਫਿਰ ਜਦੋਂ ਆਉਣਗੇ, ਤਾਂਹੀ ਆਉਣਗੇ ਬਾਕੀ ਬੀ। ਹੂੰ
ਤੁਸੀਂ ਵੀ ਹੋ ਆਓ, ਤੁਸੀਂ ਫਰੇ ਪਹੈਲੇ ਹੋ ਆੳ ਨਾ।
ਹਾਂ ਬਸ ਫੇਰ ਘਰ ਦਾ ਵੀ ਹੁੰਦਾ ਨਾ ਕੰਮ, ਉਹ ਚੱਕਰ ਚ ਫਰ ਰਹਿ ਜਾਂਦਾ ਬੰਦਾ। ਹਾਂਜੀ
ਮੈਂ ਕਿਹਾ ਜਨਾਨੀ ਦੀ ਲਾਈਫ ਐਵੇਂ ਹੀ ਆ
ਸਹੀ ਗੱਲ ਆ, ਰਸੋਈ ਤੇ ਸ਼ੁਰੂ ਰਸੋਈ ਤੇ ਖਤਮ।
ਸਹੀ ਬਾਤ, ਸਵੇਰੇ ਮੰਦਰ ਚ ਹੋਈਏ ਰਾਤੀ ਭਾਂਡੇ ਧੋ ਕੇ ਨਿਕਲਨੇ ਆ ਰਸੋਈ ਚੋਂ।
ਹੋਰ
ਕੀ ਕਰਾ
ਹੋਰ ਦੱਸੋਂ।
ਹੋਰ ਤੁਸੀਂ ਦੱਸੋਂ ਅੱਜ਼ ਕੱਲ੍ਹ ਕੀ ਕਰ ਰਹੇਂ ਹੋ ਕਿੱਥੇ ਜਾਂਦੇਂ ਹੋ।
ਹੁਣ ਘਰ ਹੀ ਰਹਿੰਦੀ ਮੈਂ।
ਅੱਛਾ।
ਦਿੱਤਾ ਇੱਕੋਂ ਜਗ੍ਹਾ ਦਿੱਤਾ ਇੱਕ ਜਗ੍ਹਾ ਜੋੋਬ ਆਈਂ। ਤਬੀਅਤ ਦੇਖੋ। ਕੀ ਬਣਦਾ।
ਤੇ ਜਿਸ ਦਿਨ ਜਾਂਦੇ ਨੀਂ ਤੁਸੀਂ।
ਨਹੀਂ ਮੈਂ ਤੁਹਾਨੂੰ ਦੱਸ ਦੀ ਤਾਂ ਪਈ ਆ ਦਿੱਤਾ ਨੇਂ ਇੱਕ ਦੋ ਜਗ੍ਹਾ ਨਾਂ ਜੋਬ ਦਾ ਇੰਟਰਵਿਊ ਉਹ ਦੇਖੋਂ ਹੁਣ ਜਵਾਬ ਦੇਣਗੇ ਤਾਂ ਈ ਜਾਣਾਂ ਏਂ ਨਾ।
ਅੱਛਾ ਅੱਛਾ।
ਹਾਂਜੀ। ਆਪਣੇ ਵਲੋਂ ਤੇ ਪੂਰਾ। ੈਸੀ ਕਰੀਦਾ ਬਾਕੀ ਜਿਵੇਂ। ਚਲਾਂਦੇ ਗਾ ਦੇਖੋਂ ਅੱਜ਼ ਕੱਲ੍ਹ ਕਮੀਂ ਕੋਈ ਨੀਂ ਐ। ਟਲੈਟੰਡ ਇਕ ਤੋਂ ਇਕ ਟਲੈਟ ਬੈਠਾਂ। ਉਹ ਨਾਂ
ਹੂੰ ਹੂੰ ਹੂੰ।
ਸੀਟ ਖ਼ਾਲੀ ਨੀਂ ਹੋਈ ਜੋਬ ਦੀ ਤੇ ਬੰਦੇ ਤਿਆਰ ਨੇਂ ਪਹਿਲੇ ਬਹੈਨ ਅਸਤੇ।
ਸਹੀ ਗੱਲ਼ ਐ। ਮੈਂ ਤਾਂ ਖੁਦ ਹਲੇ ਦੇਖਿਆਂ ਸੀ।
ਜਿੱਥੇ ਮੈਂ ਜਾਂਦੀ ਨਾਂ ਉੱਥੇ ਵੀ ਲੋੜ ਹੈਂ ਇੱਕ ਅਕਾਉਂਟੈਂਟ ਦੀ।
ਅਕਾਂਉਟੈੰਟ ਦੀ।
ਹਾਂਜੀ ਜਿਵੇਂ। ਤੁਹਾਂਨੂੰ ਅਕਾਊਂਟਸ ਵਗ਼ੈਰਾ ਦਿੱਤਾ ਦਾ ਨਾਂ ਤੁਹਾਂਨੂੰ ਉਹ ਤਾਂ ਤੁਸੀਂ। ਆਪ ਹੀ ਪਤਾ ਕਰਲੋ ਇਕ ਵਾਰੀ। ਮੈਂ ਤੇ ਇੱਕ ਵਾਰੀਂ ਕਹਿ ਰਹੀਂ ਸੀ। ਮੈਂ ਨਾਂ ਇੱਕ ਵਾਰੀਂ ਕਹਿ ਰਹੇਂ ਸੀ। ਉਹ। ਉਹਨਾਂ ਨੂੰ ਉਹ ਨੂੰ ਪ੍ਰੋਪਰ ਇੱਕ ਅਕਾਉਂਟੈਂਟ ਚਾਹੀਂਦਾ। ਉਹਨਾਂ ਦਾ ਮੱਤਲਬ ਸਾਰਾ ਹੈਂਡਲ ਕਰਨ ਵਾਲਾਂ ਸੰਭਾਲਣ ਵਾਲਾਂ। ਤੁਸੀਂ ਇੱਕ ਵਾਰੀਂ ਆ ਜੇ। ਦੇਖੋਂ ਉਹ ਤਾਂ ਤੁਹਾਂਨੂੰ ਆਪ ਹੀ ਪਤਾ ਕਰਨਾ ਪੈਣਾ।
ਚਲੋ ਮੈਂ ਫਿਰ ਮੈਂਨੂੰ ਭੇਜ ਮੈਂ ਆਪਣਾਂ ਰਿਜ਼ਊਮ ਭੇਜਾਂਗੀ ਤੁਸੀਂ ਦੇਖਣਾਂ
ਨਹੀਂ ਆ ਮੈਂ। ਥੋੜ੍ਹੀ ਦਵਾਂਗੀ ਤੁਸੀਂ ਆਪੇ ਆਓ ਸੈਂਟਰ ਤੁਸੀਂ ਕਹੋ ਮੈਂ ਹਾਂ ਮੈਂ ਸੁਣਿਆਂ ਸੀ। ਕਿ ਹਾਂ ਤੁਸੀਂ ਹਾਇਰ ਕਰ ਰਹੇਂ ਹੋ। ਕਿਉਂਕਿ ਔਨਾਂ ਨੂੰ ਵਾਕਈ ਔਨਾਂ ਨੂੰ ਨੀਡ ਹੈਵੇ ਔਨਾਂ ਦਾ ਬਿਜ਼ ਔਨਾਂ ਦਾ ਮਤਲਬ
ਅੱਛਾ।
ਔਨਾ ਦਾ ਬੈਲੈਂਸ ਵਗੈਰਾ ਹੈਂਡਲ ਕਰਨ ਵਾਸਤੇ ਔਨਾਂ ਨੂੰ ਔਨਾਂ ਨੂੰ ਨੀਡ ਹੈ ਵੇ।
ਅੱਛਾ ਅੱਛਾ।
ਹਾਂਜੀ, ਦੇਖੋ ਤੁਸੀਂ ਹੁਨ ਆ ਜਾਓ ਜਦੋਂ ਤੁਹਾਨੂੰ ਲੱਗੇ। ਹਾਂਜੀ।
ਦੇਖਦੀ ਹਾਂ, ਮੈਂ ਦੱਸਾਂਗੀ। ਹਾਂਜੀ ਹਾਂਜੀ, ਚਲੋ ਠੀਕ ਹੈ, ਜੀ